ਹੈਲੋ ਸਤਿ ਸ੍ਰੀ ਅਕਾਲ ਜੀ, ਹੋਰ ਠੀਕ?
ਹਾਂਜੀ, ਵਧੀਆ ਜੀ
ਹੋਰ ਕੀ, ਕਰ ਰਹੇ?
ਮੈਂ ਰੋਟੀ ਖਾ ਰਹੀ ਸੀਂ।
ਅੱਛਾ, ਕੀ ਬਣਾਇਆ?
ਅਸੀਂ ਅੱਜ, ਬਣਾਇਆ ਬੇਸਣ ਬਣਾਇਆ ਪੂੜਾ ਤਲ ਕੇ ਨਾ ਫੇਰ ਉਹ ਦੀ ਸਬਜ਼ੀ ਬਣਾਈ
ਅੱਛਾ, ਪੂੜਾ ਕਿਵੇਂ ਬਣਦਾ ਹੈ ਪੂੜਾ ਕਿਵੇਂ ਬਣਦਾ ਦਾ
ਬੇਸਣ ਦਾ, ਘੋਲ ਬਣਾ ਕੇ ਨਾ
ਅੱਛਾ।
ਜਿਵੇਂ ਤਵੇ ਤੇ ਫਿਰ, ਉਹਨੂੰ ਫਰਾਈ ਕਰ ਲਓ, ਤਵੇ ਤੇ ਪਾ ਕੇ ਨਾ ਤਵੇ ਤੇ, ਪਹਿਲੇ ਤੇਲ ਪਾ ਕੇ
ਅੱਛਾ -ਅੱਛਾ
ਹਾਂਜੀ।
ਅੱਛਾ -ਅੱਛਾ
ਤੇ ਉਹਨੂੰ ਫਰਾਈ ਕਰਕੇ, ਫੇਿਰ ਉਸ ਤੋਂ ਬਾਅਦ, ਉਹਦੀ ਸਬਜ਼ੀ ਬਣਾਈ
ਅੱਛਾ
ਹਾਂਜੀ, ਤੜਕਾ ਲਗਾ ਕੇ
ਹਮ, ਬਸ ਕੋਈ ਨੀ ਖਾਓ, ਆਵਾਂਗੇ ਕਿਸ ਦਿਨ ਫੇਰ ਖਾਣਾ ਹੋਰ ਸਵੇਰੇ ਕੀ ਖਾਇਆ, ਅਸੀਂ ਹਜੇ ਤੇ ਮੋਮੋਸ ਬਣਾ ਰਹੇ ਹਾਂ
ਅੱਛਾ।
ਅਰਬੀ, ਬਣਾਈ ਦੀ ਹੈ ਵੈਸੇ ਤੇ
ਅੱਛਾ, ਮੋਮੋਜ਼ ਕੌਣ ਬਣਾ ਰਿਹਾ?
ਮੰਮੀ, ਬਣਾ ਰਹੀ
ਠੀਕ ਐ
ਹਮ
ਸਵੇਰੇ ਅਸੀਂ, ਬਸ ਪ੍ਰੌਠੇ, ਬਣਾਏ ਸੀ। ਚਾ ਨਾਲ
ਅੱਛਾ -ਅੱਛਾ ਹੋਰ ਸਭ ਠੀਕ ਨੇ ਕਾਰ?
ਹਾਂਜੀ-ਹਾਂਜੀ ਸਬ ਰੇਡੀ
ਹੋਰ, ਕਾਕਾ ਕੀ ਕਰ ਰਿਹਾ?
ਕਾਕਾ ਉੱਪਰ ਖੇਲ ਰਿਐ।
ਅੱਛਾ, ਸਕੂਲ ਨੀ ਗਿਆ?
ਨਈ ਸਕੂਲ ਦੀ ਛੁੱਟੀਆਂ ਪਈਆਂ ਨੇ, ਟਿਊਸ਼ਨ ਗਿਆ ਸੀ, ਹੁਣੇ ਈ ਆਇਆ ਟਿਊਸ਼ਨ ਤੋਂ।
ਅੱਛਾ, ਹੈ ਇੱਥੇ ਕੋਈ ਟਿਊਸ਼ਨ ਪੜ੍ਹਾਣ ਆਲਾ ਛੋਟੇ ਬੱਚਿਆਂ ਨੂੰ?
ਹਾਂਜੀ-ਹਾਂਜੀ।
ਤੇ ਕਿੰਨੀ ਫੀਸ ਹੈਗੀ ਏ?
ਫ਼ੀਸ ਕੁੱਝ ਜਾਦਾ ਨੀ ਐ ਬਸ ਥੋੜ੍ਹੀ ਜੀ ਐ, ਦੋ-ਢਾਈ ਸੌ ਰੁਪਏ।
ਅੱਛਾ।
ਜੀ।
ਅੱਛ, ਹੋਰ ਸੁਣਾਓ?
ਬਸ ਵਧੀਆ, ਹੋਰ ਤੁਸੀ ਸੁਣਾਓ?
ਬਾਸ, ਹਾਂਜੀ-ਹਾਂਜੀ ਹੋ ਆਏ ਆ। ਅਜ ਤੇ ਬਾਰਿਸ਼, ਬੜੀ ਖ਼ਤਰਨਾਕ ਆਈ ਸੀ।
ਹਾਂ, ਰਾਤੀ ਆਈ ਸੀ ਬਾਰਿਸ਼।
ਹੂੰ, ਰਾਤੀ ਵੀ ਆਈ ਸੀ, ਕੱਲ ਸਵੇਰੇ ਵੀ ਆਈ ਸੀ।
ਹੂੰ-ਹੂੰ।
ਹੂੰ, ਮੌਸਮ ਦਾ ਕੁਛ ਨੀ ਪਤਾ ਲੱਗਦਾ, ਕਦੀ ਬਾਰਿਸ਼ ਆ ਜਾਂਦੀ ਐ, ਕਦੀ ਕੁਛ। ਹੁਣ ਧੁੱਪ ਨਿਕਲੀ ਦੀ ਏ, ਸ਼ਾਮੀ ਹੋ ਸਕਦਾ ਬਾਰਿਸ਼ ਆਜੇ, ਹੂੰ। ਹੋਰ ਏ ਸੀ ਲਵਾਏ ਦਾ ਤੁਸੀਂ?
ਨਈ ਹਜੇ ਤੇ ਨੀ ਚਲਾਇਆ, ਬਸ ਹੁਣ ਰੋਟੀ-ਰੂਟੀ ਖਾ ਕੇ। ਫਿਰ ਜਾਵਾਂਗੇ, ਹਾਂਜੀ ਏ ਸੀ ਲਗਿਆ ਹੋਇਆ ਜੇ।
ਕਿਹੜੀ ਕੰਪਨੀ ਦਾ?
ਏ ਸੀ, ਐਲ ਜੀ ਦਾ।
ਅੱਛਾ ਤੇ ਕਿੰਨੇ ਤੱਕ ਦਾ ਆ ਜਾਂਦਾ ਏ ਸੀ?
ਏ ਸੀ ਆ, ਏ ਸੀ ਤੇ ਮਿਲਿਆ ਸੀ, ਪੈਂਤੀ ਪਤਾ ਨੀ, ਪੈਂਤੀ-ਛੱਤੀ ਹਜ਼ਾਰ ਦਾ ਮਿਲਿਆ ਸੀ।
ਅੱਛਾ।
ਉੱਪਰ ਬੜਾ ਖ਼ਰਚਾ ਹੋ ਜਾਂਦੈ।
ਹੂੰ-ਹੂੰ ਤੇ ਓਦੇ ਨਾਲ ਮੈਂ ਸੁਣਿਆ ਓ ਇੱਕ, ਬੋਕਸ ਜਿਹਾ ਹੁੰਦੈ, ਕੀ ਕੈਂਦੇ ਨੇ ਓਹਨੂੰ ਸਟੈਪਲਾਈਜ਼?
ਦੇ ਵਿਚ।
ਅੱਛਾ, ਓ ਲੁਗਵਾਣਾਂ ਜਰੂਰੀ ਹੁੰਦਾ, ਕੰਪਲਸਰੀ ਹੁੰਦਾ?
ਹਾਂ ਕੈਂਦੇ ਪਏ ਨੇ ਸਭ, ਕੀ ਜ਼ਰੂਰੀ ਹੁੰਦੈ।
ਅੱਛਾ।
ਹਾਂ-ਹਾਂ, ਇਸ ਕਰਕੇ ਲਗਵਾਇਆ ਸੀ ਅਸੀ ਵੀ।
ਤੇ ਕਿੰਨਾ ਖਰਚਾ ਆ ਗਿਆ ਸੀ ਤੁਹਾਡਾ ਸਾਰਾ ਟੋਟਲ ਮਿਲਾ ਕੇ?
ਸਾਡਾ ਪੈਂਤੀ ਹਜ਼ਾਰ ਦਾ ਏ ਸੀ ਆਇਆ ਸੀ। ਔਰ ਤਿੰਨ ਹਜ਼ਾਰ ਰੁਪਏ ਦਾ, ਸਟੈਪਲਾਈਜ਼ਰ ਆਇਆ ਸੀ।
ਅੱਛਾ।
ਔਰ ਪੱਚੀ ਸੌ ਰੁਪਏ ਲਗਵਾਨ ਵਾਲਾ ਲੈ ਗਿਆ ਸੀ।
ਅੱਛਾ, ਮਤਲਬ ਇਕਤਾਲੀ ਕੁ ਹਜ਼ਾਰ ਲੱਗ ਗਏ ਸੀਗੇ।
ਹਾਂ, ਇਕਚਾਲੀ-ਬੇਆਲੀ ਹਜ਼ਾਰ।
ਹੂੰ, ਅਸੀਂ ਵੀ ਸੋਚ ਰ‌ਏ ਆ, ਲਵਾਣ ਦਾ।
ਅੱਛਾ, ਤੁਹਾਡੇ ਨੀ ਹੈਗਾ ਅਬੀ?
ਹੂੰ ਨਈ-ਨਈ ਸਾਡੇ ਦੀਆ ਨਈ - ਨਈ ਛੀ ਅਸੀ, ਸੋਚ ਰਿਆ ਲਵਾਨ ਦਾ,
ਅੱਛਾ ਜੀ।
ਹੂੰ ਬੋਤ ਗਰਮੀ ਹੋਣ ਲਾਗੀ ਨਾ,
ਗਰਮੀ ਬੜੀ ਹੋਣ ਲੱਗ ਪਈ ਏ -ਏ ਸੀ ਚਲਾ ਕੇ ਤੇ ਮਜ਼ਾ ਆ ਜਾਂਦਾ।
ਹੁ ਤੇ ਸਭ ਤੋਂ ਵੱਧੀਆ ਕਿਹੜੀ ਕੰਪਨੀ ਦਾ ਹੈਗਾ,
ਕਹਿੰਦੇ ਤੇ ਸਾਰੇ ਐਲ ਜੀ, ਔਰ ਸੈਮਸੰਗ, ਦਾ ਹੀ ਨੇ ਬੈਸਟ।
ਅੱਛਾ, ਤੇ ਮੈਂ ਸੁਣਿਆ ਇੱਕ ਉਹ ਕੰਪਨੀ ਹੈਗੀ ਮਿਰਟਸੂਸ਼ਬੇਸ਼ੀ,
ਕਿਹੜੀ
ਮਿੱਠ ਸੁ ਬੀਸ਼ੀ
ਪਤਾ ਨੀ ਹੋਏਗੀ ਅਹਿਦਾ ਤੇ ਨਾਮ ਵੀ ਪਹਿਲੀ ਵਾਰ ਸੁਣਿਆ,
ਉਹ ਕੰਪਨੀ ਦੇ ਹੁੰਦੇ ਨੇ ਵੱਧੀਆ, ਸਭ ਤੋਂ ਵਧੀਆ ਬ੍ਰੈਂਡ ਹੈਗਾ ਉਹਦੇ ਕਹਿੰਦੇ ਨੇ, ਬਾਕੀ ਪਤਾ ਨੀ ਸਾਨੂੰ ਅਸੀਂ ਲਗਵਾਇਆ ਦਾ ਨੀ, ਹੁਣ ਸੋਚ ਰਿਹਾ, ਚੱਲੋਗੇ ਤੁਸੀਂ ਨਾਲ ਚੱਲੋਗੇ, ਜਦੋਂ ਲੈਣ ਜਾਵਾਂਗੇ ਸਾੰਨੂ ਤੇ ਪਤਾ,
ਹਾਂ ਹਾਂਜੀ -ਹਾਂਜੀ ਚੱਲਾਂਗੇ। ਹਾਂ ਜਿੱਥੋਂ ਅਸੀਂ ਲਿਆ, ਉੱਥੋਂ ਹੀ ਲੈਦਾਗੀ, ਰੇਟ ਵੀ ਰੀਜਨੇਬਲ ਨੇ,
ਹਾਂਜੀ- ਹਾਂਜੀ ਤੇ ਹੋ ਜਾਂਦੇ ਉਹ ਬਜਾਜ ਕਾਰਟ ਤੇ,
ਹਾਂ- ਹਾਂ।
ਅੱਛਾ, ਤੇ ਕਿੰਨੀ ਡਾਊਨ ਪੇਮੈਂਟ ਲੱਗਦੀ ਐ,
ਤੁਸੀਂ ਆਪਣੀ ਮਰਜ਼ੀ ਹੈ ਜਿੰਨੇ ਤੁਹਾਡੇ ਕੋਲ
ਅੱਛਾ- ਅੱਛਾ ਤੇ ਇੰਟਰਰਸਟ
ਇੰਟਰਰਸਟ ਦਾ ਨਹੀਂ ਪਤਾ ਮੈਨੂੰ,
ਅੱਛਾ, ਤੁਸੀਂ ਵੀ ਬਜਾਜ ਕਾਰਡ ਤੇ ਲਿਆ ਸੀ ਪੈਸ਼
ਅਸੀਂ ਕੈਸ਼ ਹੀ ਲਿਆ ਸੀ।
ਅੱਛਾ। ਹਮ ਹਮ ਮੈਂ ਸੁਣਿਆ ਤੁਸੀਂ ਆ, ਐਕਟਿਵਾ ਵੀ ਲਈਏ ਨਵੀਂ ਹੈਨਾ, ਹੁਹੁ, ਉਹ ਕਿੰਨੇ ਦੀ ਪੈ ਗਈ ਹੈ ਤੁਹਾਨੂੰ,
ਉਹ ਐਕਟਿਵਾ ਪੈ ਗਿਆ, ਸਾਨੂੰ ਇੱਕ ਲੱਖ ਛੇ ਹਜ਼ਾਰ ਦੀ।
ਅੱਛਾ, ਕੈਸ਼ ਜਾ ਬਜਾਜ ਤੇ?
ਨਹੀ, ਆਪਾ ਵੀ ਕੈਸ਼ ਹੀ ਲਈ ਸੀ।
ਅੱਛਾ। ਵਧੀਆ, ਵਧੀਆ ਕਿਹੜੀ ਹੈ ਫਾਈਵ ਜੀ ਸਿਖਸ ਜੀ ਏ,
ਸਿਖਸ ਜੀ ਏ।
ਅੱਛਾ, ਫੀਚਰ ਹੋਣੇ ਨੇ ਫਿਰ ਤੇ ਵੱਧੀਆ -ਵੱਧੀਆ,
ਹਾਂਜੀ, ਵੱਧੀਆ।
ਹਮ, ਕਿੰਨਾ ਚਿਰ ਹੋ ਗਿਆ ਤੁਹਾਨੂ ਲਿਆ ਨੂੰ,
ਸਾਨੂ ਹੋ ਗਏ ਨੇ ਸਤ -ਅੱਠ ਮਹੀਨੇ।
ਅੱਛਾ, ਤੇ ਵੱਧੀਆ ਚੱਲ ਰਹੀ ਏ, ਵੱਧੀਆ ਚੱਲ ਰਹੀ ਹੈ, ਵੱਧੀਆ ਚੱਲ ਰਹੀ ਹਮ। ਆਰਾਮ ਨਾਲ ਐਕਟਿਵਾ ਤੇ ਕੱਢ੍ ਜਾਂਦੀ ਦਸ ਬਾਰਾਂ ਸਾਲ ਆਰਾਮ ਦੇ ਨਾਲ,
ਹਾਂ ਅਸੀਂ ਪਹਿਲੇ ਅਸੀਂ ਜੁਪੀਟਰ ਲਈ ਸੀ,
ਅੱਛਾ।
ਉਹਦੇ ਚ ਸਾਡਾ ਨੁਕਸਾਨ ਹੋ ਗਿਆ ਸੀ ਦੋ ਵਾਰ
ਅੱਛਾ।
ਹੁਣ ਅਸੀਂ, ਇਸ ਕਰਕੇ ਹੋਂਡਾਂ ਵਾਲਿਆਂ ਦੀ, ਐਕਟੀਵਾ ਲਈ।
ਅੱਛਾ। ਹਮ ਹ, ਤੇ ਤੁਹਾਨੂੰ ਦੋਨਾ ਚੋਂ, ਕਿਹੜੀ ਲੱਗੀ ਆ ਬੈਸਟ, ਜੁਪੀਟਰ ਜਾ ਹੁੰਡਾ? ਅੱਛਾ।
ਹਮ
ਹਮ ਅਸੀਂ ਵੀ ਦੇਖ ਰਹੇ ਹਾਂ, ਸੋਚ ਰਹੇ ਹ, ਪਰ ਵੈਸੇ ਹੁਣ ਤਾਂ, ਇਲੈਕਟ੍ਰਿਕ ਵਿਕਲ ਆ ਗਏ ਟਰੈਂਡ।
ਇਲੈਕਟ੍ਰਿਕ ਹੈ ਨਾ, ਬਸ ਲੋਕਲ ਹੀ ਚਲਾ ਸਕਦੇ ਹਾ।
ਹਾਂ, ਤੁਹਾਡੇ ਕੋਲ ਹੈਗੀ ਹਾ, ਫੈਕਟਰੀ।
ਹਾਂਜੀ, ਇਲੈਕਟਰਿਕ ਹੈਗੀ ਹੈ।
ਇਲੈਟ੍ਰਿਕ ਕਿਹੜ ਹੈਗੀ, ਤੁਹਾਡੇ ਕੋਲ।
ਇਲੈਕਟਰਿਕ ਛੋਟੇ ਹੀ ਹੈ, ਜ਼ਿਆਦਾ ਟੋਪ ਮੋਡਲ ਨੀ ਆ। ਛੋਟਾ ਮੋਡਲ ਏ।
ਹਮ, ਹਮ ਵਧੀਆ ਚੱਲ ਜਾਂਦੀ ਹੈ।
ਹਾਂ, ਸਹੀ ਚਲ ਰਿ ਓ।
ਹਮ, ਇੱਥੇ ਲੋਕਲ ਚਲਾਉਣ ਵਾਸਤੇ ਤੇ ਬਹੁਤ ਵਧੀਆ। ਹਮ-ਹਮ ਅਤੇ ਕਿੰਨੀ ਰੇਂਜ ਉਹਦੀ?
ਉਹ, ਉਹਦੀ ਰੇਂਜ ਓਦੇ ਚ ਪੰਤਾਲੀ ਕੁ ਹਜ਼ਾਰ ਦੀ ਰਹੀ ਸੀ ਸ਼ਦ।
ਅੱਛਾ, ਪੰਤਾਲੀ ਹਜ਼ਾਰ ਦੀ ਕੈਸ਼ ਲਈ ਸੀ, ਉਹ।
ਹਾਂਜੀ, ਉਹ ਵੀ ਕਹਿ ਚੁੱਕੇ।
ਹਮ ਹਮ ਤੇ ਕਿੰਨੀ ਚੱਲ ਜਾਂਦੀ ਉਹ ਇੱਕ ਵਾਰੀ ਬੈਟਰੀ ਕਰਕੇ ਰੇ।
ਉਹ ਚਾਲੀ ਤੋਂ ਪੰਤਾਲੀ ਕਿਲੋਮੀਟਰ ਚੱਲ ਜਾਂਦੀ ਹੈ।
ਅੱਛਾ, ਤੇ ਕਿੰਨੇ ਘੰਟਿਆਂ ਚ ਚਾਰਜ ਹੋ ਜਾਂਦੀ ਹੈ।
ਸੱਤ ਤੋਂ ਅੱਠ ਘੰਟੇ ਲੱਗ ਜਾਂਦੇ।
ਅੱਛਾ, ਫੁਲ ਚਾਰਜ ਹੁੰਦੇ ਹ।
ਹਾਂਜੀ।
ਟਾਈਮ ਜਿਆਦਾ ਲੱਗਦਾ ਹੈ, ਨਾ। ਚਾਰ ਹੋਂਦਿਆਂ ਹਮ। ਅਤੇ ਕਿੰਨੀ ਬਿਜਲੀ, ਹੋ-ਹੋ ਜਾਂਦੀ ਕੰਜ਼ਿਊਮ।
ਬਿਜਲੀ ਨੀ ਆਨੀ ਲੱਗਦੀ।
ਅੱਛਾ।
ਡਲੀ ਦੀ ਦੱਸ ਜਾਂ ਪੰਦਰਾਂ ਰੁਪਏ ਦੀ ਬੱਸ।
ਅੱਛਾ, ਹ ਫਿਰ ਤਾਂ ਠੀਕ ਹੈ, ਚਾਲੀ ਕਿਲੋਮੀਟਰ ਚੱਲ ਜਾਗੀ।
ਹਾਂ।
ਹਮ, ਪੈਟਰੋਲ ਤਾਂ ਬਹੁਤ ਮਹਿੰਗਾ ਹੋ ਗਿਆ।
ਫੁਟਬਲ ਸ ਬਹੁਤ-ਬਹੁਤ।
ਇੱਕ ਸੌ ਤਿੰਨ ਰੁਪਏ, ਹੋ ਗਿਆ ਹਨਾ। ਹਮ ਹ। ਹੁਣ ਤੇ ਉਹ ਸੀ ਐਨ ਜੀ ਗੱਡੀਆਂ ਵੀ ਚੱਲ ਰਹੀਆਂ ਨਾ, ਬਾਈਕਾਂ ਆ ਗਈਆਂ, ਸੀ ਐਨ ਜੀ।
ਹਮ।
ਹਮ ਹੋਰ ਗੱਡੀ ਆਇ ਆਪਣੇ ਕੋਲ।
ਨਹੀਂ ਗੱਡੀ ਨਹੀਂ ਹਜੇ, ਗੱਡੀ ਵੀ ਲੈ ਲੈਸੀ।
ਹੈ ਕੋਈ ਪਲੇਨਿੰਗ ਲੈਣ ਦੀ।
ਹਾਂਜੀ।
ਹੈ ਪਲੈਨਿੰਗ ਲੈਣ ਦੀ।
ਹਾਂਜੀ ਸੋਚ ਤੇ ਰਹੇ ਸੀ।
ਹਂ, ਹੋਰ ਕਿਹੜੀ ਲਓਗੇ ਕਿਹੜੀ ਸੋਚ ਰਹੇ ਔ ਫਿਰ।
ਹਜੇ ਉਹੀ ਸਕਾਰਪੀਓ ਵਗੈਰਾ।
ਅੱਛਾ ਨਵੀਂ ਲਉਗੇ ਪੁਰਾਣੀ।
ਹਂ, ਜਿਹੜੀ ਸਹੀ ਗੱਲ ਲ
ਹਾਂ ਉਹ ਪੁਰਾਣੀ ਸਹੀ ਕੰਡੀਸ਼ਨ ਚ ਵਧ ਵਧੀਆ ਮਿਲਗੀ, ਠੀਕ-ਠੀਕ ਰੇਟੀ ਤੇ ਪੁਰਾਣੀ ਲਲ ਲੈਣਾ ਨਹੀਂ ਤੇ ਨਵੀਂ ਤੇ ਹੈ ਈਏ। ਤੇ ਸਕੋਰਪੀਓ ਕਲਾਸਿਕ ਲੋਗੇ ਜਾਂ ਸਕੋਰਪੀਓ ਏਨ।
ਇਥੇ ਪਤਾ ਨੀ ਮੈਂਨੂੰ ਏਈ ਗੱਲ ਕਰਦਾ ਏਈ ਦੱਸੇਗਾ ਕਿਹੜੀ ਲਏ
ਹਂ, ਹਂ, ਹਂ ਚਲੋ ਵਧੀਆ ਐ। ਮੈਂ ਸੁਣਿਆ ਤੁਸੀਂ ਘਰ ਦਾ ਕੰਮ ਕਰਾ ਰੇ ਔ ਕੋਈ ਹਨਾਂ।
ਹਾਂਜੀ, ਅਸੀਂ ਹੋਰ ਟਾਇਲਾਂ ਵਗੈਰਾ ਲਗਵਾਣੀਆਂ ਸੀ।
ਅੱਛਾ ਅੱਛਾ ਤੇ ਬੰਦਾ ਕਰ ਲਿਆ ਮਿਸਤਰੀ-ਮੁਸਤਰੀ
ਹਾਂਜੀ ਮਿਸਤਰੀ ਭੇਜਿਆ ਬਸ ਸਮਾਨ ਲਿਆਣਾ ਰਿਹ ਗਿਆ ਸਮਾਨ ਲਿਆਣਾ।
ਅੱਛਾ ਅੱਛਾ ਤੇ ਕੀ ਲਗਵਾ ਰਹੇ ਔ, ਟਾਇਲਾਂ ਲਗਵਾ ਰਹੇ ਔ, ਪੱਥਰ ਲਗਵਾ ਰਹੇ ਔ।
ਫ ਥੱਲੇ ਫਲੋਰ ਤੇ ਤੇ ਟੈਲਾਂ ਈ। ਤੇ ਸੀੜੀਆਂ ਤੇ ਪੱਥਰ
ਅੱਛਾ। ਚਲੋ ਵਧੀਆ ਹੋਰ ਕਿੰਨੇ ਦਿਨ ਦਾ ਕੰਮ ਐ।
ਬਗਾ ਹੈਗਾ ਤਿੰਨ-ਚਾਰ ਦਿਨ ਦਾ ਕੰਮ ਹੈਗਾ।
ਅੱਛਾ ਅਸੀਂ ਵੀ ਸੋਚ ਰਹੇ ਨਾ ਲਵਾਂਦੇ। ਤੇ ਦੇਖਦੇ ਆਂ ਤੁਹਾਡਾ ਮਿਸਤਰੀ ਕੋਲ ਈ ਗੱਲ ਕਰ ਲਾਂਗੇ।
ਹਾਂਜੀ ਹਾਂਜੀ।
ਹਂ, ਕੀ-ਕੀ ਰੇਟ ਲਗਾਇਆ ਉਹਨੇ।
ਰੇਟ ਨ੍ਹੀਂ ਲਗਾਆ ਅਲੱਗ ਅਲੱਗ ਰੇਟ ਐ, ਪੱਥਰ ਦਾ ਅਲਗ ਐ।
ਅੱਛਾ।
ਹਂ, ਹਂ ਤੇ ਕਿੰਨਾ ਖਰਚਾ ਆ ਜਾਣਾ ਤੁਹਾਡਾ।
ਸਾਡਾ ਖਰਚਾ ਆ ਈ ਜਾਏਗਾ ਵੀਹ ਤੋਂ ਪੱਚੀ ਹਜ਼ਾਰ ਤੱਕ। ਪੱਚੀ ਛੋਟੀ ਜਿ ਜਗ੍ਹਾ। ਚਲੋ ਠੀਕ ਐ ਜੀ।
ਚਲੋ ਠੀਕ ਐ ਭੈਣ ਜੀ ਹੋ ਗਿਆ।
ਠੀਕ ਓਕੇ ਜੀ।